ਹਾਂਜੀ।
ਸ ਸ਼੍ਰੀ ਕਾਲ ਵੀਰ ਜੀ, ਹੋਰ ਕਿਵੇਂ ਓ?
ਬਸ ਵਧੀਆ ਜੀ ਹੋਰ ਸੁਣਾਓ ਕੀ ਹਾਲ-ਚਾਲ ਨੇ?
ਵਧੀਆ ਜੀ ਵਧੀਆ ਹੋਰ ਤੁਸੀਂ ਦੱਸੋ?
ਬਸ ਵਧੀਆ ਕੀ ਕਰਦੇ ਪੇ ਸੀ?
ਬਾ ਕੁਛ ਨੀ ਬਸ ਬੈਠਾ ਹੋਇਆ ਸੀ ਗਲੀ 'ਚ।
ਅੱਛਾ-ਅੱਛਾ-ਅੱਛਾ-ਅੱਛਾ ਠੀਕ ਏ, ਠੀਕ ਏ, ਹੋਰ।
ਹਾਂ ਅਗੇ ਕੀ ਨਾਮ ਏ ਤੂੰ‌ ਬੋਲਣ ਖ਼ਤਮ ਹੋਈਏ ਫੇਰ ਹੁਣ ਪਾਣੀ ਪੂਣੀ ਤਰੋ ਕਰੀ ਗਲੀ 'ਚ ਬਸ ਹੁਣ ਬੈਠੇ
ਬਿਲਕੁੱਲ ਜੀ ਬਿਲਕੁੱਲ ਠੀਕ ਏ ਠੀਕ।
ਹੋਰ ਤੁਸੀਂ ਦੱਸੋ ਕੀ ਕਰਦੇ ਪੇ ਸੀ?
ਬਸ ਵਧੀਆ ਬੈਠੇ ਹੋਏ ਸੀ ਅਸੀਂ ਵੀ ਮਾਹਾ ਕੇਆ ਚਲੋ ਯਾਦ ਕਰੀਏ ਵੀਰ ਜੀ ਨੂੰ।
ਹਾਂ ਚਲੋ ਵਧੀਆ ਕੀਤਾ ਤੁਸੀਂ।
ਹਾਂਜੀ-ਹਾਂਜੀ-ਹਾਂਜੀ ਬਈ ਜੀ, ਹਾਂਜੀ-ਹਾਂਜੀ। ਹੋਰ, ਬਸ ਵਧੀਆ।
ਚਾ ਪੀਲੀ ਸੈ।
ਹਾਂਜੀ ਚਾ ਪੀਲੀ ਸੀ। ਚਾ ਚੂ ਪੀਤੀ ਸੀ, ਸਮੋਸੇ-ਸਮੋਸੇ ਖਾਂਦੇ ਸੀ।
ਅੱਛਾ ਜੀ ਵਾ ਜੀ ਵਾ। ਅਲੇ।
ਹੂੰ ਬਸ ਜੀ ਕੀ ਪੀਤਾਂ ਫੇਰ।
ਅ ਅਸੀਂ ਬੀ ਚਾ ਏ ਪੀਤੀ, ਚਾ ਏ ਪੀਤੀ ਮੈਂ ਐ ਜਸ ਕੌਰ ਬਾਰ ਜੂਸ ਪੀ।
ਹੂੰ-ਹੂੰ।
ਹਾਂ ਬਸ ਗੰਨੇ ਦਾ ਜੂਸ ਪੀ ਕੇ ਆਇਆ ਵਾ ਗਲੀ ਦੇ ਬਾਰੋਂ। ਥਾਡੀ ਗਲੀ ਦੇ ਬਾਰ ਬੜਾ ਵਧੀਆ, ਸੁਆਦ ਬਣਾਦੈ ਗੰਨੇ ਦਾ ਜੂਸ।
ਅੱਛਾ-ਅੱਛਾ-ਅੱਛਾ।
ਹਾਂ। ਬਸ ਮਹਿੰਗਾਈ ਬੜੀ ਜ਼ਬਰਦਸਤ ਪਹਿਲੇ ਦਿਨ ਦਾ ਏਦਾ ਬਾ 'ਚ ਫੇਰ ਕੀਤਾ ਏਨੇ ਵੀ ਦਾ ਹੁਣ ਏਸ ਬਾਰੇ ਏਨੇ ਕਰ ਦੈ ਤੀ ਦਾ ਅਸ ਸਕੂਲ ਦਾ, ਬਾਕੀ ਸਾਰੀ ਚੀਜ਼ਾਂ ਮਹਿੰਗੀਆਂ ਹੋਈਆਂ ਵੀ ਐ।
ਬਿਲਕੁੱਲ ਜੀ ਬਿਲਕੁੱਲ।
ਹੋਰ।
ਤੇਲ ਦੇਖ ਲੋ ਕਿੱਥੇ ਪਹੁੰਚ ਗਿਆ, ਪਹਿਲੇ ਤੇਲ ਹੁੰਦਾ ਸੀ ਹੁਣ ਅੱਜ ਦੇਖ ਲੋ ਲੈਣ ਜਾਓ ਇੱਕ ਸੌ ਸੱਠ ਰੁਪਏ, ਸੌ ਰੁਪਏ, ਇੱਕ ਸੌ ਅੱਸੀ ਇਸ ਦਾ ਤੇਲ ਐ, ਪੈਟਰੋਲ ਪਹਿਲੇ ਸੱਠ ਰੁਪਏ ਲੀਟਰ ਪੈਟਰੋਲ ਹੁੰਦਾ ਸੀ।
ਹੂੰ-ਹੂੰ।
ਭਰਗੀਆ, ਹਾਂਜੀ-ਹਾਂਜੀ।
ਸਈ ਗੱਲ ਐ ਹੋਰ ਜਿੰਮ ਜੁਮ ਮੈਂਸ, ਜਿੰਮ ਜੁਮ ਜਾਂਦੇ ਪੇ ਸੀ?
ਨਾ ਜਿੰਮ ਦੀਆਂ ਛੁੱਟੀਆਂ ਹੋ ਆ।
ਅੱਛਾ-ਅੱਛਾ।
ਸ਼ੁੱਕਰਵਾਰ ਗਿਆ, ਸ਼ੁੱਕਰਵਾਰ ਛੁੱਟੀ ਮਾਰ ਲੀ ਸ਼ਨੀਵਾਰ ਸੇਲੀ ਆਗੀ ਤਾਂ ਛੁੱਟੀ ਪੜ ਗੀ, ਟ ਹੋਗੀ ਸੀ ਫੇਰ।
ਮੈਂ ਕਿਆ ਅੱਛਾ, ਠੀਕ ਐ।
ਬਸ ਥਕਾਵਟ ਹੋਗੀ ਫਿਰ, ਵੈਸੇ ਵੀ ਐਤਵਾਰ ਦੀ ਛੁੱਟੀ ਹੁੰਦੀ ਏ। ਤੇ ਸੋਮਵਾਰ ਫਿਰ, ਬੱਚੇ ਗਏ ਸੀ। ਉਹ ਭਰਾ ਦੇ ਬੱਚੇ ਗਏ ਹੋਏ ਸੀ, ਫਿਰ ਮੰਗਲਵਾਰ ਫੇਰ, ਮੰਗਲਵਾਰ ਕੋ ਛੁੱ ਅਹ, ਅੱਜ ਕੀ ਵਾਰ ਹੋਗਿਆ, ਵੀਰਵਾਰ ਹੋਗਿਆ ਨਾ ਅੱਜ?
ਭਾਈ ਵੀਰਵਾਰ ਹੋਗਿਆ।
ਅੱਜ ਵੀਰਵਾਰ ਹੋਗਿਆ, ਤੇ ਬੁਵਾਰ ਕੱਲ ਸੀ ਤੇ ਮੰਗਲਵਾਰ ਪਰਸੋ ਸੀ।
ਹਾਂ-ਹਾਂ, ਬਿਲਕੁਲ ਜੀ ਬਿਲਕੁਲ।
ਪਰ ਮੰਗਲਵਾਰ, ਮੰਗਲਵਾਰ ਪੱਖੀਆਂ-ਪੁੱਖੀਆਂ ਲੈਕੇ ਆਏ, ਕੜੇ-ਕੁੂੜੇ ਲੈਕੇ ਨਵਾ ਨੀ ਕਾਸੇ ਸੀ। ਤਾਂ ਛੁੱਟੀ, ਹੁਣ ਕੱਲ ਬੁੱਧਵਾਰ ਸੀ। ਕੱਲ ਮੈਂ, ਇਹਨਾਂ ਨੂੰ ਲੈਕੇ ਕਿੱਥੇ ਗਿਆ ਸੀ, ਯਮੁਨਾਨਗਰ ਗਿਆ ਸੀ। ਕੋਟ ਲੈਕ ਆਵਾਂਗਾ ਜੀ। ਹੋਹ ਈ ਛੁੱਟੀ ਵਜਗੀ।
ਬਿਲਕੁਲ-ਬਿਲਕੁਲ।
ਕੀ ਕਹਿੰਦੇ ਨੇ, ਅੱਜ ਜਾਵਾਂਗੇ।
ਅੱਛਾ-ਅੱਛਾ।
ਹਾਂ, ਅਜ ਜਾਵਾਂਗੇ ਜੀ, ਹਾਂ ਬਸ ਹੋ ਦਵਾਂ ਬਸ ਹੁਣ, ਆਜੇ ਭਰਾ ਆਜੇ। ਫਿਰ ਜਿੰਮ ਜਾਵਾਂ, ਹੋਰ ਫੇਰ ਬਾ'ਚ ਉੱਥੇ ਜਾਵਾਂਗੇ, ਤਿਕੁ ਮੱਛੀ ਦੇ ਪਕੋੜੇ ਖਾਕੇ ਆਵਾਂਗੇ, ਹੋਰ ਠੀਕ ਐ।
ਵਧੀਆ ਗੱਲ ਹੈ, ਠੀਕ ਐ ਠੀਕ, ਵਧੀਆ ਗੱਲ।
ਹੋਰ ਤਾਈ ਮੈਂ ਕਿਹਾ, ਕਿ ਦੁੱਧ ਪੀ ਲਿਆ ਪਹਿਲੇ।
ਹੂੰ, ਹੂੰ ਸਹੀ ਗੱਲ ਹੈਗੀ ਏ।
ਨਾਲੇ ਪਾਣੀ ਦਾ ਕਿਹੜਾ ਹੂੰ, ਮਗਰ ਇੱਕ ਗਲਾਸ ਪਾਣੀ ਦਾ, ਨਾਲੇ ਥੱਲੇ ਹੋਜੇਗਾ।
ਹਾ
ਮੱਛੀ ਦੇਖਲੋ ਹੁਣ ਕਿੰਨੀ ਮਹਿੰਗੀ ਕਰਤੀ ਐ, ਮਹੰਗਾਈ ਤੇ ਚਲੋ ਗਈ ਏ।
ਬਿਲਕੁਲ ਜੀ, ਬਿਲਕੁਲ।
ਓ ਸਕੂਟਰੀ ਦੇਖਲੋ, ਸਕੂਟੀ ਲੈਣ ਗਏ, ਅਸੀਂ ਲਿੱਤੀਏ ਸੈਂਤੀ ਹਜ਼ਾਰ ਰੁਪਏ ਦੀ ਸਕੂਟੀ।
ਅੱਛਾ-ਅੱਛਾ
ਕਿ ਨਾਮ, ਹਫ਼ਤੇ ਬਾਅਦ ਰੇਟ ਵੱਧ ਗਏ ਨੇ, ਬਿਆਲੀ ਹਜ਼ਾਰ ਦੀ ਸਕੂਟੀ ਹੋਗੀ ਏ‌।
ਅੱਛਾ-ਅੱਛਾ, ਹੂੰ, ਠੀਕ-ਠੀਕ- ਠੀਕ-ਠੀਕ। ਹੂੰ
ਵਧੀਆ ਮੱਛੀ, ਹੁਨ ਆਂਦੀ ਏ, ਡੇਢ ਸੋ ਮੱਛੀ
ਬਿਲਕੁਲ ਜੀ, ਬਿਲਕੁਲ। ਹੋਰ, ਜਿੰਮ-ਜੁਮ ਕੇ, ਜਿੰਮ-ਜੁੰਮ ਜਾਂਦੇ ਓ, ਫਿਰ?
ਹਾਂ, ਜਿੰਮ-ਜੁੰਮ ਜਾਂਨੇੇ ਆਂ।
ਅੱਛਾ-ਅੱਛਾ, ਕੀ ਚੱਲਦੀ ਪਈ ਉੱਥੇ ਫੀਸ ਚੱਲ ਰਹੀ ਏ?
ਫੀਸ ਚੱਲ ਰਹੀ ਏ, ਅਗਰ ਤੁਸੀਂ ਇੱਕ ਮਹੀਨਾ ਦੀ ਕਰੋਗੇ ਤਾ ਪੰਦਰਾਂ ਸੋ ਰੁਪਏ।
ਠੀਕ-ਠੀਕ-ਠੀਕ।
ਤਿੰਨ ਮਹੀਨੇ ਦੀ ਕਰੋਗੇ ਤੇ ਪੱਚੀ ਸੌ ਰੁਪਏ, ਸਾਲ ਪੰਜ ਹਜ਼ਾਰ ਰੁਪਏ ਸਾਲ ਦੀ ਵਧੀ ਆ, ਮੈਂ ਸਾਲ ਦੀ ਦੇਤੀ ਆ, ਪੰਜ ਹਜ਼ਾਰ, ਹੋਰ ਮਹੰਗਾਈ ਦੇ ਟਾਈਮ ਦੇ ਵਿੱਚ ਇੰਨੀ ਸਸਤੀ ਜਿੰਮ ਮਿਲਦੀ ਥੋੜੀ ਨਾ, ਹੁਣ ਤਾ ਕੀ ਜਾਂਦਾ ਜੀ।
ਠੀਕ ਐ।
ਮਿਲਣਾ ਜੀ, ਅੱਛਾ ਜੀ, ਆਪ ਵੀ ਮਿਲ ਜਾਣਾ ਜੇ?
ਅੱਛਾ- ਅੱਛਾ -ਅੱਛਾ।
ਰਾਲ ਜ ਮਿਲਦੀ ਪਈ ਹੋਰ ਕੀ ਕਰ ਪਤਾ
ਬਿਲਕੁਲੀ ਜੀ ਬਿਲਕੁਲ। ਸਈ ਗੱਲ ਹੈਗੀ ਐ। ਹਾਂ ਲੈਟਾਂ ਬੰਦ ਕਰਦੀ ਸਾਰੀਆਂ ਹਾਂਜੀ -ਹਾਂਜੀ। ਹੋਰ
ਹੂ
ਹੋਰ ਜਿੰਮ ਜਮ ਦਾ ਸੀ ਹਿਸਾਬ ਬਤਾਬ ਏ?
ਜਿਮ- ਜਾਮ ਦਾ ਬਸ ਰੋਟੀ ਖਾ ਕੇ ਚੱਲਦੀ ਜਿਮ।
ਅੱਛਾ -ਅੱਛਾ ਰੋਟੀ ਖਾਓ -ਜਿਮ ਗਾਓ। ਨਾ- ਨਾ-ਨਾ-ਨਾ ਠੀਕ ਏ-ਠੀਕਏ।
ਜੀ ਮੰਨਿਓ ਹੁਣ ਅਗਰ ਬੰਦਾ ਆਂਡੇ ਖੁਰਾਕਾਂ ਖਾਣ ਲੱਗ ਜੇ ਫੇਰ ਤੇ ਬੰਦਾ ਰੋਟੀ ਨਾ ਖਾਏ, ਹਾਂ ਹੈਗੇ ਨੇ ਹੋਰ, ਯੇ ਤਨਖਾਵਾ ਵਧੀਆ ਨੀ ਹੈ, ਤਨਖਾਵਾ ਤਾ ਉੱਥੇ ਈ ਹੈ ਨਾ।
ਹਾਂ -ਹਾਂ ਬਿਲਕੁਲ ਜੀ ਬਿਲਕੁਲ। ਸਈ ਗੱਲ ਹੈਗੀ ਆ। ਬਿਲਕੁਲ ਜੀ ਬਿਲਕੁਲ, ਸਈ ਗੱਲ ਹੈਗੀ ਏ।
ਬਸ ਦੋ ਆਂਡੇ ਖਾ ਕੇ ਜਿਮ ਕਰੀਦਾ ਬਸ।
ਹਾਂ -ਹਾਂ ਬਿਲਕੁਲ ਜੀ ਬਿਲਕੁਲ।
ਹਾਂ ਬਸ ਹੋਰ ਕੀ ਬੰਦਾ ਕੀ ਕਰੇ ਬਜਾਰੋ ਪਨੀਰ ਲੈਈ ਪ੍ਰੇਡਿਤ ਦੁੱਧ ਦਾ ਬਣੇਆ ਹੋਇਆ।
ਪ੍ਰੇਡਿਤ ਦੁੱਧ ਦਾ ਹਰ ਇੱਕ ਚੀਜ਼ ਬਕਾਰ ਹੈਗੀ ਆ। ਕੋਈ ਸ ਚੀਜ਼ ਚਜਦੀ ਨੀ ਹੈਗੀ, ਸਾਰੀ ਚੀਜ਼ ਬਕਾਰ ਈ ਹੈਗੀ ਆ। ਬਿਲਕੁਲ- ਬਿਲਕੁਲ। ਆਹੀ ਗੱਲ ਹੈਗੀ ਆ, ਹੁ ਆਹੀ ਗੱਲ ਹੈਗੀ ਆ। ਮੈ ਚੱਲਾ ਸੀ ਜਿੰਮ- ਜੁਮ ਚੱਲਾ ਸੀ ਮੈ ਤੇ।
ਅੱਛਾ ਜੀ ਤੁਸੀਂ ਵੀ ਜਿਮ ਜਾਨ
ਹਾਂ ਮੈ ਵੀ ਜਿਮ ਜਾ ਰੇਆ। ਹਾਂ ਸਈ ਗੱਲ ਏ।
ਹੂ
ਹਾਂ--ਬਸ ਠੀਕ ਏ। ਬੱਸ ਘੁੰਮਣ ਫਿਰਨ ਕਿਤੇ ਨਈ ਜਾਣਾ ਸਾਰੀ ਜਗਾ ਤੇ ਮੈ ਆਇਆ ਪੇਆ ਪੂਰੀ। ਦਿੱਕਤ ਹੈਗੀ ਏ, ਕਿੱਥੇ ਜਾਈਏ? ਹ ਤੇ ਅਸੀਂ ਜਾਨੇ ਕੀ ਐਕਟੀਵਾ ਲੈ ਆਓ, ਜਾ ਕੇ ਉੱਥੋਂ ਦੀ, ਪਰ ਐਕਟੀਵਾ ਲੈ ਕੇ ਆਏ ਓ।
ਨਾ ਲੈਕਟੀਵਾ ਨਈ ਲੈ ਕੇ ਆਏ।
ਚੱਲ ਠੀਕ ਆ ਜਾਂਨੇ ਆ ਚੱਲ ਭੇਜਦੇ ਫੇਰ
ਖਰਖਰ ਹੋ ਰਈ ਐ, ਥੋੜਾ ਐ ਪਿੱਛੇ ਹੋ ਕੇ ਗੱਲ ਕਰ ਲਓ। ਅੱਛਾ ਮੈਂ ਹੋਰ ਸਭ ਵਧੀਆ, ਅੱਜ ਮੈਂ ਸਕੂ ਠੀਕ ਐ, ਓ ਕੰਮ ਮੈਂ ਓਨੂੰ ਕੈ ਕੇ ਆਏਆ ਥੋੜੀ ਇੱਕ ਘੰਟਾ ਕਰਾਲੋ ਉਹ ਕਹਿੰਦਾ ਕਿ ਸਕੂਟੀ ਲੈਣ ਗਿਆ ਮੈਂ। ਤੇ ਉਹ ਬਈ ਅਸੀਂ ਚਲਾਈ ਮਲਬ ਕਿ ਥੋੜੀ ਜੀ ਚਲਾਈ
ਅੱਛਾ ਥੋੜੀ
ਹੈਲੋ ਹੈਲੋ
ਹਾਂਜੀ-ਹਾਂਜੀ
ਹਾਂਜੀ ਮੈਂ ਕਹ ਰਿਹਾ ਸੀ ਕੀ ਕੇਂਦੇ ਨੇ ਮੈਂ ਗਿਆ ਸੀ ਸਕੂਟੀ ਵਾਲੇ ਕੋਲ ਸਕੂਟੀ ਵਾਲਾ ਕੇਂਦਾ ਪਿਆ ਕਿ ਬਈ ਅੱਜ ਮੈਂ ਜਾਦਾ ਚਲਾਈ ਨੀ ਐ। ਥੋੜੀ ਚਲਾਈ ਏ। ਨਈ-ਨਈ ਹਾਂ ਮੈਂ ਕਿਹਾ ਥੋੜੀ ਚਲਾਈ ਈ ਏ ਤੇ ਫੇਰ ਤੂੰ ਚਾਰਿੰਗ ਕਯੋ ਲਾਈ। ਹੈਂ।
ਹਮ
ਲੇ ਕੇ ਜਾਏ ਅਪਨੇ ਘਰ। ਫਿਰ ਘਰ ਲੈ ਕੇ ਜਾਏਗਾ ਵਹਾ ਚਲਾਏਗਾ। ਫਿਰ ਮਤਲਬ ਕਿ ਯਹਾ ਸੇ ਲੈ ਕੇ ਜਾਏਗਾ ਪੰਦਰਾਂ ਕਿਲੋਮੀਟਰ ਆਏਗਾ ਪੰਦਰਾਂ ਕਿਲੋਮੀਟਰ ਠੀਕ ਐ। ਤੇ ਫਿਰ ਉਸਕੇ ਬਾਦ ਕਯਾ ਕੇਤੇ ਐ ਫਿਰ ਸਾਰਾ ਦਿਨ ਚਲਾਏਗਾ ਬਾਕੀ ਫਿਰ ਬਤਾਏਗਾ ਮੈਂ ਕ ਸਕੂਟੀ ਦੇਦੇ। ਅਗਰ ਤੈਨੇ ਏ ਚਲਾਨੀ ਏ ਮੇਰੇ ਕੋ ਤਾਂ ਕੋਈ ਨਾ ਕੋਈ ਸਾਧਨ ਨੀ ਏ ਨਾ।
ਹਾਂ ਤੁਸੀਂ-ਤੁਸੀਂ ਦੇਦੋ।
ਹਾਂ ਦੂਜੀ ਸਕੂਟੀ ਦੇ-ਦੇ ਤੇ ਮੂਉ ਛੋਟਾ ਹੋ ਗਿਆ। ਮੈਂ ਕਾ ਬੀ ਐਸਾ ਕਰ ਚਾਰਜਿੰਗ ਕਰਦੇ ਫੁਲ ਛ ਸਠ ਪਰਸੈਂਟ ਰਏ।
ਹਾਂ
ਸਕੂਟੀ ਲੈ ਜੂਗਾ ਯੋ ਔ ਰੇਡਿੰਗ ਮੈਂ ਕਲ ਤੇਰੇ ਕੋ ਦਿਖਾਦੁਗਾ ਰਿਡੀਗ।
ਹਾਂ ਬਿਲਕੁਲ ਬਾਤ ਸਈ ਹੈ ਆਪ ਕੀ।
ਮੇਰੇ ਕੋ ਵੀ ਚਾਹੀਏ ਨਾ ਕੁਛ ਚਲਾਣੇ ਮੈਂਨੇ ਚਲਾਣੇ ਵਾਸਤੇ ਲੀ ਐਸੇ ਥੋੜੀ ਚਲਾਨੇ ਕੇ ਲੀਯੇ।
ਹਾਂ
ਹੋਰ?
ਹਾਂ ਬਿਲਕੁਲ ਉਹ
ਇੱਕ ਦਿਨ ਛੋੜੀ ਜਾਵੇ ਅਬ ਯੋ ਥੋੜੀ ਕਿ ਰੋਜ਼ ਕੇ ਰੋਜ਼ ਛੋੜਦੇ ਸਕੂਟੀ।
ਸਈ ਬਾਤ ਸਈ ਬਾਤ ਐ।
ਉਦੇ ਕੋਲ ਈ।
ਹਾਂ-ਹਾਂ ਠੀਕ ਏ ਸਹੀ ਬਾਤ ਹੈ ਸਹੀ ਗੱਲ ਹੈਗੀ ਆ ਬਿਲਕੁਲ ਜੀ ਬਿਲਕੁਲ ਏ ਤੇ ਗੱਲ ਸਹੀ ਹੈਗੀ ਐ। ਹਾਂਜੀ-ਹਾਂਜੀ। ਹੋਰ ਬਸ ਠੀਕ ਠਾਕ।
ਹੂੰ ਬਸ ਏ ਈ ਗੱਲ ਹੇਗੀ ਹੁਣ ਮੈਂ ਜਾਵਾਂਗਾ ਥੋੜੀ ਦੇਰ ਤੱਕਨ। ਬਸ ਅੱਧਾ ਘੰਟਾ ਹੋ ਗਿਆ, ਪੱਚੀ ਮਿੰਟ ਹੋ ਗਏ ਨੇ ਬਸ ਹੁਣ ਪੰਜ ਮਿੰਟ ਰਹਿ ਗਏ ਨੇ। ਪੰਜ ਮਿੰਟ ਬਾਅਦ ਜਾਂਦਾ ਵਾ ੳਦੇਂ ਕੋਲ ਸਕੂਟੀ ਲੈ ਕੇ ਆਂਦਾ ਵਾ।
ਬਿਲਕੁਲ ਜੀ ਹਮਾਰੇ ਕੋ ਸਕੂਟਰੀ ਦੇ ਦੋ ਆਪ, ਸਹੀ ਬਾਤ ਹੈ ਆਪ ਕੀ ਤੋ ਬਾਤ ਸਹੀ ਹੈ। ਐਸੀ ਗੱਲ ਨੀ ਹੈ ਤੁਹਾਡੀ ਗੱਲ ਨੀ ਸਹੀ ਹੈ ਵਧੀਆ ਗੱਲ ਹੈ।
ਹਮ ਚਲੋ ਕੋਈ ਨੀ।
ਹ ਹਮ
ਘਰ ਪਰਿਵਾਰ ਸਬ ਕਿਵੇਂ ਨੇ?
ਹਾਂ ਬਸ ਠੀਕ ਠਾਕ ਕੰਮ ਚੱਲ ਰਿਹਾ। ਵਾਹਿਗੁਰੂ ਦੀ ਕਿਰਪਾ ਦੇ ਨਾਂਲ ਹਾਂਜੀ-ਹਾਂਜੀ-ਹਾਂਜੀ।
ਣੇ ਚਾਹੀਦੇ ਨੇ ਵਧੀਆ ਗੱਲ ਏ।
ਹਮ ਬਿਲਕੁਲ ਜੀ ਬਿਲਕੁਲ।
ਅੱਛਾ ਹਮ ਚਲੋ ਠੀਕ ਹੈ ਫੇਰ।
ਠੀਕ ਹੈ ਜੀ ਆ ਹਾਂਜੀ-ਹਾਂਜੀ ਵਾਹਿਗੁਰੂ ਬਿਲਕੁਲ ਜੀ ਬਿਲਕੁਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ